ਹੈਲੋ ਹਾਂਜੀ ਸਤ-
ਸਤਿ ਸ੍ਰੀ ਅਕਾਲ ਜੀ ਹੋਰ ਠੀਕ ਹੋ?
ਬਸ ਠੀਕ ਵਧੀਆ ਤੁਸੀਂ ਸੁਣਾਓ ਘਰ ਸਭ ਠੀਕ ਨੇ?
ਹਾਂਜੀ ਸਭ ਵਧੀਆ ਹੈਗਾ।
ਹੋਰ ਕੀ ਕਰਦੇ ਪਏ ਸੀ?
ਬਸ ਕੰਮ ਕੁਮ ਕਰਕੇ ਫ੍ਰਰੀ ਹੋਏ ਆ ਹੁਣੇ
ਅਛਾ- ਅਛਾ। ਹੋਰ ਅੰਕਲ ਜੀ ਠੀਕ ਨੇ ਮੈਂ ਕਿਹਾ ਫੋਨ ਕਰਾਂ ਪਿੱਛੇ ਜੀ ਅੰਕਲ ਜੀ ਨੂੰ ਕੁੱਤਾ ਕੱਟ ਗਿਆ ਸੀ ਤੇ ਮੈਂ ਕਿਹਾ ਗੱਲ ਹੀ ਨੀ ਹੋਈ ਤੇ ਮੈਂ ਕਿਹਾ ਪੁੱਛਾਂ ਹਾਲ ਚਾਲ, ਬਸ ਘਰ ਦੇ ਕੰਮ 'ਚ ਟਾਈਮ ਹੀ ਨਹੀਂ ਲੱਗਦਾ- ਕੀ ਕਰੀਏ ਅ, ਉਤੋ ਗਰਮੀ ਏਡੀ ਏ ਹਾਂ- ਹੁਣ ਫਰਕ ਏ- ਹੂੰ, ਅਛਾ- ਅਛਾ, ਇੰਜੈਕਸ਼ਨ ਲਗਵਾ ਲਯਾ ਸੀ ਅਛਾ- ਅਛਾ-
ਹਾਂਜੀ ਇੰਜੈਕਸ਼ਨ ਲੱਗੇ ਨੇ, ਪਰ ਗਰਮੀ ਬੜੀ, ਗਰਮ ਸੀ ਨਾ ਇੰਜੈਕ ਇੰਜੇਕਸ਼ਨ ਬੜੇ, ਪਰ ਇਹਨਾਂ ਨੂੰ ਠੰਡੀਆਂ ਚੀਜ਼ਾਂ ਹੂੰ ਠੰਡੀਆਂ ਚੀਜ਼ਾਂ ਦਿੰਦੇ ਰਹੇ ਆਂ, ਗਰਮੀ ਵੀ ਸੀਗੀ ਤੇ ਬਹੁਤ ਚਾਹ ਵਗੈਰਾ ਬੰਦ ਕਰਦੀ ਸੀ, ਠੰਡੀ ਚੀਜ਼ਾਂ ਦਿੰਦੇ ਸੀ।
ਹਾਂ ਉਹ ਗਰਮ ਹੁੰਦੇ ਨੇ ਨਾ ਇੰਜੈਕਸ਼ਨ, ਹੂ ਹਾਂ, ਹੋਰ ਕੀ ਕਰਦੇ ਪਏ ਸੀ ਤੇ ਨਾਸ਼ਤਾ ਪਾਣੀ ਨਿਬੜ ਗਿਆ-
ਹਾਂ ਸਭ ਹੋ ਗਿਆ, ਹਾਂ ਬਸ ਦੁਪਹਿਰ ਦੀ ਤਿਆਰੀ ਕਰਨ ਲੱਗੇ ਹ ਬਸ ਦਾਲ ਧਰੀ ਹੋਈ ਹੈ, ਹਾਂਜੀ- ਕਹਿੰਦੇ ਦਾਲ ਧਰਲਓ- ਹਾਂਜੀ ਬੱਚੇ ਆਏ ਹੋਏ, ਹਾਂਜੀ- ਹਾਂਜੀ- ਹਾਂਜੀ ਆਈ ਹੋਈ ਹੈ, ਛੋਟੀ ਆਈ ਹੈ, ਵੱਡੀ ਦਾ ਪਹਿਲੇ ਔ ਰਿਹਾ, ਇਕ ਦਿਨ ਹੋ ਕੇ ਚਲੀ ਗਈ ਸੀਗੀ, ਉਹਨੂੰ ਵੀ ਕਹਿੰਦੀ ਵੀ ਕਿ ਆ ਜਾਣ ਛੋਟ ਛੋਟੀ ਆਈ ਹੋਈਆਂ ਐ, ਦੋਨੋ ਜਣੀਆਂ ਰਹਿ ਜੋ ਹਜੇ-
ਹੋਰ ਕੀ ਜੀਅ ਲੱਗ ਜਾਂਦਾ ਭੈਣਾ - ਭੈਣਾਂ ਦਾ, ਹੋਰ ਕੀ
ਹਾਂਜੀ- ਹਾਂਜੀ, ਇਹ ਤਾਂ ਹੈਗਾ, ਹਾਂ ਹੋਰ ਤੁਸੀ ਗਏ ਹੋਏ ਹੋ
ਹਾਂਜੀ, ਮੈਂ ਵੀ ਪੇਕੇ ਆਈ ਹੋਈ ਸੀ, ਪਹਿਲੇ ਮੇਰੀਆਂ ਨਨਾਣਾ ਆਇਆਂ ਹੀਆਂ ਸੀ ਫੇਰ ਉਹ ਗਈਆਂ ਨੇ, ਫੇਰ ਮੈਂ ਆਈ ਆਂ
ਹਾਂ ਬਸ ਏਦਾਂ ਹੀ ਹੈਨਾ, ਘਰਾਂ ਦੇ ਵਿਚ-
ਦਾ ਪਿਆ ਗੁੜੀ ਦਾ, ਕਹਿੰਦੀ ਏ ਮੰਮਾ, ਪਾਪਾ ਕੋਲ ਜਾਣਾ ਹੈ। ਘਰ, ਮੈਂ ਕਿਹਾ ਆਏ ਅਸੀਂ, ਚਾਰ ਦਿਨਾਂ ਵਾਸਤੇ ਈ
ਪਾਪਾ, ਹੁਣ ਨਾਨੀ ਕੋਲ ਰਹੋ ਆਰਾਮ ਨਾਲ ਹਾਂ ਚਾਰ ਦਿਨ, ਉਹੀ ਨਾ ਬੱਚੇ ਵੀ, ਫਿਰ ਨਾਨੀ ਘਰ ਘੱਟ ਹੀ ਦਿਲ ਲਾਉਦੇ ਹੁੰਦੇ ਐ ਸਾਡੇ ਵੀ ਦੋਤੇ ਆਏ ਹੋਏ ਆ, ਆਪਸ 'ਚ ਲੜਦੇ ਹੀ ਬੜੇ ਨੇ
ਹਾਂ ਇੱਕ ਚੀਜ਼ ਜਿਹੜੀ ਔ ਨੇ ਲੈਣੀ ਹੈ, ਦੂਜੇ ਨੇ ਵੀ ਉਹੀੳ ਲੈਣੀ ਹੈ।
ਹੁਣ ਵਾਈ ਫਾਈ ਲੱਗਾ ਹੋਇਆ ਘਰ ਉਹ ਕਹਿੰਦਾ ਮੈਂ ਇਹ ਦੇਖਣਾ, ਉਹ ਕਹਿੰਦਾ ਮੈਂ ਇਹ ਦੇਖਣਾ। ਹੁਣ ਇੱਕ ਵੱਡੇ ਨੂੰ ਸਵਾਇਆ ਹੋਇਆ, ਤਾਂ ਛੋਟੇ ਨੂੰ ਕਿਆ ਤੂੰ ਦੇਖ ਫੇਰ ਕਹਿੰਦੀ ਛੋਟੇ ਨੂੰ ਸਵਾਵਾਂਗੀ, ਤੇ ਵੱਡੇ ਨੂੰ ਕਵਾਂਗੀ ਤੂੰ ਦੇਖ
ਹਾਂ
ਹਾਂ, ਬਸ ਏਦਾਂ ਹੀ ਦੇਖਣਗੇ, ਹੋਰ ਕੀ ਕਰੀਏ ਬਾਰੀ ਬਾਰੀ, ਹੁਣ ਦੋ ਦੋ ਟੀਵੀ ਹੈਨੀ ਗੇ, ਵੀ ਕਿੱਥੇ ਇੱਕ ਨੂੰ ਬਿਠਾਈਏ, ਇੱਕ ਨੂੰ ਕਿੱਥੇ ਬਿਠਾਈਏ
ਹਾਂ, ਉਹ ਤੇ ਹੈ ਈ ਹੈ।
ਹਾਂਜੀ
ਹੋਰ ਗੁਰਦੁਆਰੇ ਤੁਹਾਡੇ ਉਹ ਪੈ ਗਿਆ, ਭੋਗ ਪੈ ਗਿਆ, ਸ਼੍ਰੀ ਗੁਰੂ ਅਰਜਨ, ਗੁਰੂ ਅਰਜਨ ਦੇਵ ਜਿਦੇ, ਅੱਛਾ, ਅੱਛਾ
ਹਾਂ ਪੈ ਗਿਆ, ਨਾਲ ਹੀ ਸਾਡੇ ਘਰ ਦੇ ਨਾਲ ਹੀ, ਗੁਰਦੁਆਰਾ ਸਾਹਿਬ ਹੈਗਾ ਨਾ- ਐਥੇ ਹੂੰ, ਪਹਿਲਾਂ ਅਖੰਡ ਪਾਠ ਸਾਹਿਬ ਰਖਾਇਆ, ਉਹਨਾਂ ਨੇ ਇਕ ਦਿਨ ਦੋ ਦਿਨ ਪਹਿਲੇ ਫੇਰ ਜਿਸ ਦਿਨ ਸ਼ਹੀਦੀ ਗੁਰਪੁਰਬ ਸੀਗਾ, ਉਸ ਦਿਨ-
ਤੇ ਤੁਹਾਡੇ ਕਿਸ ਟਾਈਮ ਗੁਰਦੇ ਸੀ ਪਾਠ- ਦੁਪਹਿਰ ਵੇਲੇ ਕਰਦੇ ਸੀ, ਜਾਂ ਸਵੇਰੇ ਵੇਲੇ
ਨਹੀਂ, ਨਹੀਂ ਸੁਖਮਨੀ ਸਾਹਿਬ ਦਾ ਪਾਠ ਢਾਈ ਵਜੇ ਨਾਲ ਸ਼ੁਰੂ ਹੁੰਦਾ ਸੀਗਾ, ਦੋ ਵਜੇ ਨਾਲ ਸੱਚ ਦੋ ਵਜੇ ਨਾਲ ਸ਼ੁਰੂ ਹੁੰਦਾ ਸੀਗਾ, ਚਾਰ ਵਜੇ ਤੱਕ ਸਮਾਪਤੀ ਕਰ ਦਿੰਦੇ ਸੀਗੇ
ਅੱਛਾ, ਅੱਛਾ, ਫੇਰ ਉਸ ਤੋਂ ਬਾਅਦ ਲੰਗਰ ਪਾਣੀ, ਯਾ ਚਾਹ ਦਾ ਹੁੰਦਾ ਸੀ ਲੰਗਰ
ਨਹੀਂ ਉਹ ਮਾੜਾ ਮੋਟਾ ਬਸ ਜਿਵੇਂ ਪੈਕੇਟ ਵਗੈਰਾ ਦੇਈਦੇ ਹੈ ਨਾ, ਉਵੇਂ ਦੇ ਦਿੰਦੇ ਸੀਗੇ। ਤੇ ਚ ਹਾਂ ਹਾਂਜੀ, ਬਾਕੀ ਛਬੀਲ ਲੱਗਦੀ ਸੀਗੀ ਰੋਜ਼।
ਅੱਛਾ- ਅੱਛਾ। ਉਹ ਜਿਵੇਂ ਅ ਸਮਾਪਤੀ ਹੁੰਦੀ ਸੀ। ਪਾਠ ਦਿਵਸ ਤੋਂ ਬਾਅਦ।
ਛਬੀਲ ਵਗੈਰਾ ਸਭ ਨੂੰ
ਅੱਛਾ- ਅੱਛਾ, ਆਹ ਸਾਰੇ ਗੁਰਦੁਆਰਿਆਂ ਵਿੱਚ ਹੁੰਦਾ, ਹੀ ਇਹ ਹੈ। ਇਹ ਚਾਲੀ ਦਿਨ ਦਾ, ਕਈ ਘਰ ਕਰ ਲੈਂਦੇ ਨੇ, ਜਿਵੇਂ ਨਹੀਂ ਜਾਇਆ ਜਾਂਦਾ।
ਘਰ ਕਰਦੀ ਹੈਗੀ, ਐਂ।
ਹਾਂਜੀ- ਹਾਂਜੀ।
ਹੂੰ, ਸਾਡੇ ਵੀ ਇਧਰ ਇਹੀ ਹਾਲ ਹੈ। ਜੋ ਜਿੱਦਾਂ ਸਾਰੇ ਪਾਸੇ, ਗੁਰਦੁਆਰੇ ਸਾਹਿਬ ਚ ਹੈਗਾ।
ਅੱਛਾ- ਅੱਛਾ, ਹੂੰ, ਹੂੰ।
ਚਲੋ ਵਾਹਿਗੁਰੂ, ਦਾ ਨਾਮ ਹੀ ਲੈਣਾ ਹੈਗਾ।
ਹਾਏ
ਆਹ, ਚਾਲ ਨਾਲੇ ਇਸੇ ਬਾਨੇ ਚਾਲੀ ਦਿਨ ਸੁਖਮਨੀ ਸਾਹਿਬ ਦਾ, ਪਾਠ ਹੋ ਜਾਂਦਾ ਹੈਗਾ। ਉਹ ਤਾਂ ਹੈਗਾ। ਹੋਰ, ਹੈਲੋ। ਹੈਲੋ ਹੈਲੋ, ਹੈਲੋ।
ਹੋਰ, ਹਾਂਜੀ- ਹਾਂਜੀ। ਹਾਂ, ਹੁਣ ਆ ਰਹੀ ਹੈ।
ਹਾਂਜੀ ਹੁਣ ਆ ਰਹੀ ਹੈ। ਦੂਸਰੇ ਰੂਮ ਚ ਨਾ ਚਲੇ ਗਏ ਹੋ। ਤੁਸੀਂ ਹਾਂਜੀ, ਹੁਣ ਆ ਰਹੀ ਹੈ, ਆਵਾਜ਼। ਪਹਿਲੇ, ਆਵਾਜ਼ ਬੰਦ ਹੋ ਗਈ ਸੀ, ਆਉਣੀ।
ਅੱਛਾ- ਅੱਛਾ, ਠੀਕ ਹੈ, ਹੋਰ ਗਰਮੀ ਸ਼ਾਇਦ ਹੋਈ- ਹੋਈ ਹੈ। ਤੁਹਾਡੇ ਉੱਧਰ ਵੀ।
ਹਾਂ ਗਰਮੀ ਬਹੁਤ ਹੋਈ ਪਈ ਹੈ। ਅੱਜ ਥੋੜਾ ਮੌਸਮ ਦਾ ਫਰਕ ਪਿਆ। ਰਾਤੀ ਮੀਂਹ ਪਿਆ ਸੀਗਾ। ਸਵੇਰੇ ਵੀ ਥੋੜਾ ਜਹਾ ਮੀਂਹ ਪਿਆ, ਹਾਂਜੀ।
ਜਾਂ। ਬਦਲ ਬਣਿਆ ਹੋਇਆ ਹੈ। ਵਿਛਾਮ ਵਾਲਾ ਮੌਸਮ ਆਇਆ ਹੋਇਆ। ਪਰ ਬਾਰਿਸ਼ ਤੇ ਨਹੀਂ ਹੁੰਦੀ।
ਹਾਂ।
ਹੂੰ, ਹੂੰ- ਹੂੰ। ਅੱਛਾ- ਅੱਛਾ। ਆਹ ਥੋੜਾ ਹੋ ਜਾਂਦੀ ਆ। ਖੰਡੀਰ ਹੋ ਜਾਂਦੀ।
ਹਾਂਜੀ-ਹਾਂਜੀ, ਹੋਰ ਤੁਸੀਂ ਬਣਾ ਲਈ ਰੋਟੀ- ਸਬਜ਼ੀ ਕਿ ਨੀ ਅਜੇ।
ਹਾਂਜੀ ਬਣਾ ਲਈ ਬਸ, ਮੰਮੀ ਨੇ ਬਣਾਈ ਹੋਣੀ ਐ। ਬਸ ਉਹ ਫੁਲਕੇ ਲਾਵਾਂਗੇ, ਆਉਣਗੇ ਤੇ। ਹੂੰ।
ਚਲੋ ਫੁਲਕੇ ਕੁ ਤਾਂ ਬੰਦਾ ਗਰਮ- ਗਰਮ ਬਣਾ ਲੈਂਦਾ ਹੈਗਾ।
ਹਾਂਜੀ- ਹਾਂਜੀ, ਫੇਰ ਪਤਾ ਲੱਗ ਜਾਂਦਾ ਕਿੰਨੀ ਫੁਲਕਾ ਲੈਣਾ ਵੇ। ਫੇਰ ਬਚ ਜਾਂਦੀ ਆ ਰੋਟੀ, ਫੇਰ ਬਈ ਕੋਈ ਖਾਂਦਾ ਨੀ। ਹਾਂ।
ਇਹ ਤਾਂ ਹੈ, ਹੋਰ ਸਭ? ਹੋਰ ਬਸ ਵਧੀਆ ਹੈਗਾ। ਠੀਕ ਠਾਕ ਹੈਗੇ ਨੇ, ਹਾਂਜੀ ਲਗਾ ਨਹੀਂ- ਨਹੀਂ ਕਿੱਥੇ ਪੜਾਈ ਛੱਡ ਦਿੱਤੀ ਹੋਈ ਹੈ ਇਹਨੇ, ਕੰਮ ਤੇ ਲਾਇਆ ਹੋਇਆ।
ਅੱਛਾ।
ਹਾਂ, ਬਸ ਜਾਂਦਾ ਹੈਗਾ ਕੰਮ ਤੇ।
ਆਹ, ਚਲੋ ਉਹ ਕੰਮ। ਤੇ ਬੱਚਾ ਲੱਗਿਆ ਰਹੇ, ਹੋਰ ਕੀ ਹਾਂ। ਖਰਚਾ- ਪਾਣੀ ਤੇ ਨਿਕਲਦਾ ਹੀ ਹੈ।
ਖਰਚਾ ਪਾਣੀ ਆਪਣਾ ਕੱਢਦਾ ਪਿਆ। ਅਜੇ, ਸਾਨੂੰ ਤਾਂ ਨੀ ਦਿੰਦਾ ਹੈਗਾ। ਦੇਣਾ ਸ਼ੁਰੂ ਕੁਛ ਨੀ ਕੀਤਾ। ਓ ਤਾਂ ਐ ਪਰ ਚਲੋ ਮੈਂ ਕਿਹਾ ਚੱਲ ਤੂੰ।
ਚਲੋ ਆਪਣਾ ਖਰਚਾ ਬੱਚਾ ਕੱਢਦਾ ਨਾ ਇੰਨਾ ਹੀ ਬੜਾ ਹੁੰਦਾ। ਤੁਹਾਨੂੰ ਪਤਾ ਹੁੰਦਾ ਮੇਰੀ ਜ਼ਰੂਰਤ ਇੰਨੀ ਹੈਗੀ ਏ ਮੈਂ ਆਪਣੇ ਜੋ ਹਾਂ, ਉਹ ਤੇ ਹੈਈ। ਤੇ ਫੇਰ ਕਿੱਥੇ ਗਏ ਨੀ ਤੁਸੀਂ ਘੁੰਮਣ।
ਨਾ ਜਾਣਾ ਸੀਗਾ ਫੇਰ ਗਏ ਨੀ ਗਏ ਕੈਂਸਲ ਹੋ ਗਿਆ। ਬੇਟਾ ਨਵੀਂ ਜਗ੍ਹਾ ਤੇ ਲੱਗਾ ਨਾ ਕੰਮ ਤੇ ਫੇਰ ਉਹਦੇ ਵੱਲ ਵੀ ਧਿਆਨ ਸੀ ਨਾ। ਫ਼ੇਰ ਉਹਨੂੰ ਸਵੇਰੇ ਉਠਾਉਣਾ। ਉਹ ਤਾਂ ਉੱਠਦਾ ਨੀਗਾ ਜਲਦੀ ਜੇ ਉਠਾਈ ਦਾ ਫੇਰ ਉਹਨੂੰ ਫਿਰ ਨਾ ਤਾਂ ਉਹ ਤਿਆਰ ਹੋ ਜਾਣਾ ਹੈਗਾ। ਬਸ ਥੋੜਾ ਜਹਾ ਕੰਮ ਚ ਨਾ ਥੋੜਾ ਢਿੱਲੋ ਹੈਗਾ।
ਅੱਛਾ ਅੱਛਾ ਅੱਛਾ।
ਹਾਂ।
ਉਹ ਅਸੀਂ ਵੀ ਗਏ ਸੀ ਪਿਛਲੇ ਹਫ਼ਤੇ ਅਸੀਂ ਗਏ ਸੀ ਅਸੀਂ ਕਿਹਾ ਚਲ ਉਹ ਆਏ ਅਸੀਂ। ਬੱਚੇ ਆਏ ਸੀ ਕਹਿੰਦੇ ਅ ਮਾਮੂ ਮਾਮੀ ਘੁਮਾ ਕੇ ਲਿਆਓ ਕਿੱਥੇ। ਤੇ ਫੇਰ ਅਸੀਂ ਗਏ ਹਾਂ ਉਹ ਦੇਹਰਾਦੂਨ ਵਾਲੇ ਪਾਸੇ ਗਏ ਸੀ ਉੱਧਰ ਦੇ। ਛ ਇਨਾ ਕਿੰਨਾ ਇਥੇ ਟ੍ਰੈਫਿਕ ਵਿੱਚ ਅਸੀਂ ਫਸ ਗਏ।
ਟ੍ਰੈਫਿਕ ਵੀ ਹੈਗਾ ਨਾਲੇ ਟੂਰਿਸਟ ਬਹੁਤ ਹੈਗਾ ਨਾ। ਹੁਣ ਗਰਮੀਆਂ ਚ ਕਰਕੇ ਹੂੰ,
ਜਾਈਏ ਗਰਮੀ ਏ। ਥੋੜੀ ਠੰਡੀਰ ਹੋਏਗੀ ਉੱਧਰ ਤੇ ਬਹੁਤ ਹੀ ਜਿਆਦਾ।
ਉੱਧਰ ਵੀ ਗਰਮੀ ਹੈਗੀ ਐ ਬਸ ਸਵੇਰੇ ਸ਼ਾਮ ਦੀ ਠੰਡ ਹੈਗੀ ਆ ਉੱਥੇ ਬਸ।
ਹਾਂ ਹਾਂ।
ਸਵੇਰੇ ਸ਼ਾਮ ਦੀ।
ਬੰਦਾ ਰਸਤੇ ਵਿੱਚ ਹੀ ਇੰਨੀ ਇੰਨੀ ਦੇਰ ਅਗਰ ਖਲੋਣਾ ਪੈਂਦਾ ਪਿਆ ਸਾਨੂੰ ਟ੍ਰੈਫਿਕ ਵਿੱਚ ਬੰਦਾ ਤਾਂ ਉਝ ਹੀ ਹੋ ਜਾਂਦਾ। ਪਰੇਸ਼ਾਨ ਜੇ ਬੱਚੇ ਹੋਣ ਨਾਲ ਤੇ ਫੇਰ ਹੋਰ ਹੋ ਜਾਂਦਾ।
ਹੂੰ ਹੂੰ ਹੂੰ, ਇਹੀ ਤਾਂ ਗੱਲ ਹੈਗੀ ਆ ਬੱਚਿਆਂ ਨਾਲ ਜਾਣਾ ਬੜਾ ਔਖਾ ਹੈਗਾ।
ਹਾਂ ਬਸ ਫੇਰ। ਉੱਥੇ ਮੋਲ ਸੀ ਉਹ ਉੱਥੇ ਘੁੰਮ ਫਿਰ ਕੇ ਆ ਗਏ ਤੇ ਗਏ ਹੀ ਨੀ ਕਿਤੇ ਅੱਗੇ।
ਚ ਆਹ ਚਲੋ ਪਹਾੜੀ ਇਲਾਕਾ ਘੁੰਮ ਲਿਆ ਤੁਸੀਂ ਜਿਆਦਾ ਦੇਖ ਲਿਆ ਪਹਾੜੀਆਂ ਪੁੜੀਆਂ ਹੋਰ ਕੀ।
ਹਾਂ ਹਾਂ,
ਦਰੱਖਤ ਵਗੈਰਾ ਦੇਖ ਲਿਆ ਪਹਾੜੀਆਂ ਦੇਖ ਲਈਆਂ।
ਹਾਂਜੀ ਹਾਂਜੀ, ਹੋਰ ਐਹੀ ਐ। ਹੋਰ ਯੋਗਾ ਕਰਦੇ ਹੋ ਫੇਰ ਤੁਸੀਂ।
ਨਾ ਮੈਂ ਕਰਦੀ ਨੀ ਯੋਗਾ ਟਾਈਮ ਹੀ ਨੀ ਲੱਗਦਾ। ਸਵੇਰੇ ਬਸ ਰਸੋਈ ਚੋਂ ਹੀ ਨਹੀਂ ਫੁਰਦਾ ਹੂੰ,
ਯੋਗਾ ਵੀ ਉਹ ਬਹਿਣ ਵਾਲਾ ਹੀ ਕਰ ਲਿਆ ਕਰੋ ਜਿਵੇਂ ਨੁਲੋਮ ਵਿਲੋਮ ਨਾ ਇੱਕ ਨੱਕ ਤੋਂ ਸਾਹ ਲਓ ਦੂਜੇ ਤੋਂ ਛੱਡੋ। ਤੇ ਹਾਂ ਬਹਿਣ ਵਾਲਾ ਜਿਹੜਾ ਹੁੰਦਾ ਉਹੀ ਕਰ ਲਿਆ ਕਰੋ। ਹੈਗੇ ਨੀ ਹਾਂ ਜਿਵੇਂ। ਕਪਾਲਵਾਤੀ ਹੋ ਗਿਆ ਤੇ ਨਾਲ ਪਤਾ ਕੀ ਹੁੰਦਾ ਬੀ ਪੀ ਠੀਕ ਰਹਿੰਦਾ ਤੁਹਾਨੂੰ ਸ਼ੂਗਰ ਤੇ ਨੀ ਹੈਗੀ।
ਨਹੀਂ ਨਹੀਂ ਸ਼ੂਗਰ ਨਹੀਂ ਹੈਗੀ ਵਾਈ ਦਇਆ ਨਾਲ ਸ਼ੂਗਰ ਨੀ ਹੈਗੀ ਵੀ ਪੀ ਵੀ ਨੀ ਹੈਗਾ ਵਾਹਿਗੁਰੂ ਦੀ ਦਇਆ ਨਾ।
ਨਹੀਂ ਵੈਸੇ ਫਿਰ ਏਜ ਦੇ ਹਿਸਾਬ ਦੇ ਨਾਲ ਨਾ ਹੋ ਹੀ ਜਾਂਦਾ ਬੰਦਿਆਂ ਨੂੰ। ਜਿਵੇਂ ਜਿਵੇਂ ਏਜ ਹੁੰਦੀ ਐ ਉਹੀ ਤੋਂ ਬਚਾਅ ਹੋ ਜਾਂਦਾ। ਮੈਂ ਆਪ ਯੋਗਾ ਸ਼ੁਰੂ ਕਰਨੀ ਐ ਹਾਂ ਮੈਂ ਕਹਿੰਦੀ ਸੀ ਵੀ ਯੋਗਾ। ਕਰਾਂ ਤੇ ਬੰਦਾ ਸਰੀਰ ਸਹੀ ਰਹਿੰਦਾ।
ਹਾਂ ਇਹ ਤਾਂ ਹੈਗਾ।
ਆਹ ਉਹ ਤੇ ਹੈਈ ਐ ਹੋਰ ਕਿੰਨੇ ਬੱਚੇ ਨੇ ਤੁਹਾਡੀ ਕੁੜੀ ਦੇ।
ਹਾਂਜੀ ਮੇਰੀ ਵੱਡੀ ਬੇਟੀ ਦੇ ਹੈਗਾ ਇੱਕ ਬੇਟਾ। ਛੋਟੀ ਬੇਟੀ ਦੇ ਹੈਗੇ ਦੋ ਬੇਟੇ। ਹਾਂਜੀ-ਹਾਂ, ਜਵਾਈ ਦੋਨੋ ਚੰਗੇ ਨੇ। ਹਾਂ ਜਵਾਈ ਦੋ ਬਹੁਤ ਵਧੀਆ, ਸਹੀ ਗੱਲ ਆ ਜਵਾਈ ਬਹੁਤ ਚੰਗੇ ਮਿਲਲੇ ਨੇ ਕੋਈ ਮੋਤੀ ਦਾਨ ਕਿ ਤੇ ਨੇ ਬ ਚਲੇ
ਹਾਂ-ਹਾਂ, ਉਹ ਤੇ ਹੈਹੀ ਹੈ।
ਸਹੀ, ਵਾਹਿਗੁਰੂ ਇਹਨਾਂ ਦੀ ਲੰਬੀਆਂ ਉਮਰਾਂ ਕਰੇ ਬਸ ਹਾਂ, ਬਸ ਜਿਦੀ ਧੀਆਂ ਖੁਸ਼ ਉਹਦੇ ਸਾਰਾ ਜਾਣ ਖੁਛ, ਹਾਂਜੀ-ਹਾਂਜੀ। ਇਹ ਹੈਗਾ ਨਹੀਂ ਵਾਹਿਗੁਰੂ ਦਇ ਨਾ ਦੋਨੋ ਦੀਆਂ ਆਪ ਆਪਣੇ ਘਰ ਠੀਕ ਹੈਗਿਆਂ, ਖੁਸ਼ ਹੈਗੀਆਂ ਇਹ ਹੈਗਾ।
ਹੂੰ, ਬਸ। ਠੀਕ, ਮੈਂ ਕਿਹਾ ਆਂਟੀ ਨੂੰ ਕਾਫੀ ਦਿਨ ਹੋ ਗਏ ਨੇ ਗੱਲ ਹੀ ਨੀ ਹੋਈ ਮੈਂ ਕਿਹਾ ਚੱਲ ਮੈਂ ਕਰਾਂ। ਫੋਨ ਹਾਲ-ਚਾਲ ਪੁੱਛਾ ਆਾਂਟੀ ਕੇਹਗੀ ਲੈ ਹਾਲ-ਚਾਲ ਹੀ ਨੀ ਪੁੱਛਦੀ। ਗੱਲ ਹੀ ਨਹੀਂ ਕਰਦੀ ਹਾਂ।
ਹੋਰ ਕਰ ਲਿਆ ਕਰੋ ਫੋਨ ਵਗੈਰਾ ਬੰਦੇ ਦਾ ਮਨ ਹੋਰ ਹੋ ਜਾਂਦਾ ਜਿੱਦਾਂ। ਹਾਂ, ਹੋਰ ਮੰਮੀ ਹੋਰੇ ਤੁਹਾਡੇ ਸਭ ਠੀਕ-ਠਾਕ ਨੇ, ਹਾਂਜੀ। ਹਾਂਜੀ, ਕੋਈ ਨੀ ਲਾਵਾਂ, ਹਾਂਜੀ। ਠੀਕ ਹੈ, ਜੀ ਸਤਿ ਸ੍ਰੀ ਅਕਾਲ ਹਾਂਜੀ ਸਤਿ ਸ੍ਰੀ ਅਕਾਲ, ਸਤਿ ਸ਼੍ਰੀ ਅਕਾਲ।
ਠੀਕ ਹੈ।